ਹੈਲੋ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ਼੍ਰੀ ਕਾਲ ਜੀ।
ਹੋਰ ਸੁਣਾਓ ਕੀ ਹਾਲ-ਚਾਲ ਐ?
ਬੱਸ-ਬੱਸ ਵਧੀਆਂ ਤੁਸੀਂ ਸੁਨਾਓ ਕੀ ਹਾਲ-ਚਾਲ?
ਵਧੀਆ ਠੀਕ ਆ ਕੀ ਕਰਦੇ ਪਏ ਸੀ?
ਬਸ ਕੁਛ ਨੀ ਮੈਂ ਬੈਠੀ ਹੋਈ ਸੀ
ਹੂੰ।
ਕੋਨ ਐ।
ਐ ਕੁਛ ਐ ਕੋਈ ਨੀਂ ਬਸ ਏ ਘਰ ਆਏ ਮੇਰੇ ਨ ਕਜਨਜ ਆਏ ਨੇ
ਹਾਂ ਬਸ ਓਈ ਤੇ ਬਸ ਅਸੀਂ ਸਾਰੇ ਈ ਪਲੈਨ ਬਣਾਏ ਸੀ ਕੀ ਐਨੇ ਏਨਾਂ ਵੀ ਵਾਲ ਹਾਈਲਾਈਟ ਕਰਾਨੇ ਆ ਮੈਂ ਵੀ।
ਅੱਛਾ ਕਿੰਨਾ ਨੇ ਕਰਾਨੇ ਨੇ?
ਓਦੇ ਜਿਨੇ ਕਰਾਨੇ ਐ ਓਦੇ ਤੇ ਵਾਲ ਈ ਨੀ ਹੈਗੇ ਜੇ।
ਅੱਛਾ ਕੋਨ ਐ
ਐ ਮੇਰੀ ਕਜ਼ਨ ਐ, ਏਨਾਂ ਬਸ ਏਨੂੰ ਮੈਂ ਕਈ ਜਾਰੀ ਕੇ ਮੈ ਵਾਲ ਹਾਈ ਦਾ ਹਾਈਲਾਈਟ ਕਰਾਨੇ ਐ ਤੇ ਕੈੰਦੀ ਕੀ ਮੈਂ ਵੀ ਕਰਾਨੇ ਐਂ ਮੈਂ ਕਿਆ ਪੈਲੇ ਵਾਲ ਲੰਬੇ ਤੇ ਕਰ ਲੈ।
ਬਈ ਸ਼ੌਕ ਐ ਥੋੜੇ ਚਾਰ ਵਾਲ ਹੋਨ ਚਾਹੇ ਦਸ ਵਾਲ ਹੋਨ ਕਰਾਨੇ ਤਾਂ ਹੈ ਈ ਐ ਫੈਸ਼ਨ ਐ ਅੱਜ-ਕੱਲ ਦਾ।
ਓਹੀ ਏ ਬਸ ਅਸੀਂ ਹੁਨੇ ਨਾ ਦੇਖ ਰਏ ਸੀ ਏਥੇ ਈ। ਕੀ ਔਫਰ ਲੱਗਾ ਦਾ ਏ ਸਾਰਾ? ਮਤਲਬ ਮੈਨੀ ਕਿਓਰ, ਪੈਡੀ ਕਿਓਰ, ਵੈਕ ਸਿੰਗ ਔਰ ਏ ਵਾਲਾਂ ਦਾ ਹਾਈਲਾਈਟ, ਕੈਰੇਟੀਨ, ਸਾਰਾ ਦਾ ਪੈਕ ਕਿਜ ਲੱਗਾ ਦਾ ਏ।
ਅੰਛਾ
ਤੇ ਮੈਂ ਸੋਚੇਆ ਮੈਂ ਤੁਆਨੂੰ ਵੀ ਪੁੱਛ ਲਾਂ ਤੁਸੀਂ ਵੀ ਚੱਲ ਲੇਨਾ।
ਹੂੰ, ਚੱਲ ਲਾਂਗੇ ਮੈਂ ਕਰਵਾਏ ਸੀ ਮੈਂ ਬਹੁ ਟੈਮ ਪੈਲਾਂ ਕਰਵਾਏ ਸੀਗੇ। ਹਾਈਲਾਈਟ ਫਿਰ ਓ ਤਾਂ ਹਾਂ ਹਾਈਲਾਈਟ ਮੈਂ ਕਰਵਾਏ ਸੀਗੇ ਬੋਤ ਟੈਮ ਪੈਲਾਂ ਹੋਗੇ ਮੇਰੇ ਖਿਆਲ ਨਾਲ ਮੈਨੂੰ ਹੋ ਗਏ ਹੋਨੇ ਆ, ਛੇ ਸਾਲ ਹੋ ਗਏ ਹੋਨੇ ਆ ਹਾਂ ਕਰਵਾਏ ਨੂੰ।
ਅੱਛਾ-ਅੱਛਾ, ਏ ਬੜਾ ਪੁਰਾਨੇ ਹੋ ਗਏ, ਤੇ ਹੁਨ ਤੇ ਏ ਸਬ ਖ਼ਤਮ ਹੋ ਗਿਆ ਹੋਨੈ।
ਖਤਮ ਓਹੋ ਲੈ ਓ ਤਾਂ ਸਾਲ ਮਗਰੋਂ ਡੇਢ ਸਾਲ ਮਗਰੋਂ ਖ਼ਤਮ ਹੋ ਜਾਂਦੇ ਹੈਗੇ ਆ।
ਹਾਂ, ਮੈਂ ਇੱਕ ਵੈਸੇ ਤੇ ਪੈਲੇ ਕਦੀ ਨੀ ਕਰਾਏ, ਹੁਨ ਸੋਚ ਰੇ ਆਂ ਕਰਾਨ ਦੀ।
ਹੂੰ
ਮੈਂ ਵੀ ਜਦੋਂ ਪੈਲੀ ਵਾਰੀ ਕਰਵਾਏ ਸੀਗੇ, ਤੇ ਓਦੋਂ ਅ ਠੀਕ ਰਏ ਸ ਸੀਗੇ ਬਟ ਐ ਵੈ ਕੇ ਵਾਲ ਨਾ ਰਫ ਹੋ ਜਾਂਦੇ ਹੈਗੇ ਐ ਏਦੇ ਨਾਲ ਨਾ। ਤੇ ਦੇ ਦੇਖ ਕੇ ਕਰਵਾਨਾ, ਅੱਛੇ ਪ੍ਰੋਡਕਟ ਲੈਨਾ ਯੂਜ ਕਰਨਾ ਠੀਕ ਐ, ਜੇ ਅਗਰ ਤੁਸੀਂ ਕਰਵਾ ਕਰਵਾ ਰਏ ਓ ਨਾ ਤੇ ਪੂਰਾ ਟਰੀਟਮੈਂਟ ਲੈਨਾ ਅਗਰ ਤੁਸੀਂ ਫਿਰ ਕੰਟੀਨਿਊ ਮਤਲਬ ਇੱਕ ਮੰਥ ਬਾਦ, ਦੋ ਮੰਥ ਬਾਦ, ਤੁਸੀਂ ਸਪਾ ਲੈਂਦੇ ਰੈਨਾ, ਫਿਰ ਵਾਲ ਨਾ ਸਮੂਥ ਰੈਂਦੇ ਹੈਗੇ ਆ। ਤੁਆਡੇ ਰਫ ਨੀ ਹੁੰਦੇ ਹੈਗੇ। ਕਿਓਂਕਿ ਬਲੀਚ ਹੁੰਦੀ ਐ ਨਾਕਲਰਸ ਦੇ ਵਿੱਚ ਹਾਈਲਾਈਟ ਜਦੋਂ
ਹੂੰ, ਹਾਂ-ਹਾਂ-ਹਾਂ, ਓਹੀ ਮੈਂ ਤਾਨੂੰ ਐਹੀ ਪੁੱਛ ਰਈ ਸੀਗੀ ਜਿਵੇਂ ਤੁਸੀਂ ਕਰਾਏ ਨੇ ਤੇ ਜਿਵੇਂ ਕੇ ਹੁੰਦਾ ਨਾ ਕੇ ਇੱਕ ਵਾਰੀ ਹਾਈਲਾਈਟ ਕਰਾਏ ਤੋ ਵਾਲ ਪੂਰੀ ਏ ਜ਼ਿੰਦਗੀ ਲਈ ਖ਼ਰਾਬ ਹੋ ਜਾਂਦੇ ਐ।
ਹੂੰ
ਤੇ ਓਈ ਬਸ ਏਸ ਡਰ ਪਿੱਛੇ ਈ ਨਈਂ ਕਰਾਏਆ।
ਹਾਂ ਨਈ ਏਦਾਂ ਨਈਂ ਐ ਕਰਵਾਓ ਤੁਸੀਂ ਅੱਛੀ ਜਗਾਂ ਤੋਂ ਕਰਵਾਓ। ਜੇੜਾ ਮਤਲਬ ਜਿਨ ਜਿਸਨੂੰ ਪਤਾ ਹੋਏ ਵਾਲਾਂ ਦਾ ਤੁਆਡਾ ਟੈਕਚਰ ਕੀ ਹੈਗਾ ਓਸੇ ਦੇਓਂ ਅਕੋਡਿੰਗ ਓ ਕਲ ਹਾਈਲਾਈਟ ਕਰਦਾ ਹੈਗਾ ਵੈ। ਓਰ ਕੋ ਕੀ ਸੂਟ ਕਰਦਾ ਤੁਹਾਡੇ ਫੇਸ ਤੇ ਕੇੜਾ ਕਲਰ ਹਾਈਲਾਈਟ ਚ ਸੂਟ ਕਰੇਗਾ। ਕਿੰਨਾ ਕ ਕਰਾਨਾ ਐ ਲੈਂਥ ਤੋਂ ਥੋੜਾ ਨੀਚੇ-ਨੀਚੇ ਕਰਾਨਾ ਕਰਾਉਨ ਏਰੀਏ ਤੋਂ ਕਰਵਾਨਾ ਹੈਗਾ ਯਾ। ਐ ਸਬ ਪੁੱਛਦੇ ਹੈਗੇ ਐ ਕਰਾਨ ਤੋਂ ਪੈਲਾਂ ਨਾ।
ਹਾਂ-ਹਾਂ ਓਹੀ ਨਾ ਏਸ ਕਰਕੇ ਔਰ ਉੱਪਰੋਂ ਦੀ ਜਿਵੇਂ ਕੀ ਕਲਰਸ ਤੇ ਹੁਨ ਬੜੇ ਨੋਰਮਲ ਜੇ ਚਲਦੇ ਪਏ ਨੇ ਜਿਵੇਂ ਬੜੇ ਲਾਈਟ।
ਹੂੰ, ਲਾਈਟ
ਤੇ ਮੈਂ ਵੀ ਹਾਂ, ਪਰ ਮੈਂ ਥੋੜ੍ਹਾ ਐਵੇਂ ਸੋਚ ਰਹੀ ਸੀ, ਜਿਵੇਂ ਐਸ਼ ਬਰਾਊਨ ਕਲਰ ਹੁੰਦਾ ਨਾ।
ਹਮ, ਹਾਂਜੀ-ਹਾਂਜੀ।
ਐਸ਼ ਗੋਲਡਨ ਲਾ ਲਓ ਯਾਂ ਐਸ਼ ਬਰਾਊਨਿਸ਼ ਕਲਰ, ਓਦਾਂ ਦੇ ਕਲਰ ਮੈਂ ਸੋਚ ਹਾਂ, ਉਹ ਕਲਰ ਸੋਚ ਰਹੀ ਸੀ, ਉਹ ਥੋੜਾ ਡਿਫਰੈਂਟ ਵੀ ਲੱਗ ਨਹੀਂ, ਔਰ ਥੋੜਾ ਇੰਡੀਅਨ 'ਚ- ਸਕਿਨ ਟੋਨ ਤੇ ਵੀ, ਅ
ਹਾਂ, ਟੋਨ ਤੇ ਅੱਛਾ ਲੱਗਦਾ ਹੈਗਾ, ਹਾਂ।
ਹਾਂ, ਓਹੀ ਤੇ ਮੈਂ ਕਿਹਾ, ਚਲੋ ਤੁਹਾਨੂੰ ਵੀ ਪੁੱਛ ਲਾਂਗੀ। ਤੁਸੀਂ ਵੀ ਚਾਲਣਾ, ਕਿਉਂਕਿ ਸਾਰਾ ਪੈਕੇਜ ਲੱਗਾ ਦਾ ਏ।
ਪੈਕੇਜ ਹਾਂ, ਕੋਈ ਨੀਂ ਚੱਲਾਂਗੇ ਕਿਸ ਟਾਈਮ, ਬਣਾ ਲਾਂਗੇ ਪ੍ਰੋਗਰਾਮ, ਕਦੋਂ ਤੱਕ ਹੈਗਾ ਹੈ ਔਫਰ?
ਇਹ, ਇਹ ਮੇਰੇ ਖਿਆਲ ਇਹੀ ਹੈ, ਸਮਰ-ਸਮਰ ਸਪੈਸ਼ਲ ਹੈ। ਹਾਂ, ਤੇ ਮੈਂ ਕਿਹਾ ਜੂਨ ਜਾਂ ਜੁਲਾਈ, ਜੁਲਾਈ ਤੱਕ ਹੀ ਰਹੇਗਾ।
ਹਮ ਹਮ, ਕੋਈ ਨੀ ਜੇ ਅਗਰ ਪਲੈਨ ਬਣਿਆ, ਉੱਧਰ ਆਉਣ ਦਾ ਤੇ ਫੇਿਰ ਆਵਾਂਗੀ ਫਿਰ ਇੱਕਠੇ ਚੱਲ ਪਾਵਾਂਗੇ, ਫੇਿਰ ਦੇਖ ਲਾਂਗੇ ਬਣਾ ਲੈਂਦੇ ਹੈਗੇ ਆ ਪਲੈਨ, ਪਰ ਇਹ ਹੈਗਾ ਕਿ ਹਾਈਲਾਈਟ ਕੁਛ ਵੀ ਕਰਾਉਣਾ, ਕੈਰਾਟੀਨ ਕਰਾਉਣਾ ਆਪਣੇ ਵਾਲਾਂ ਤੇ, ਜਾਂ ਹਾਈਲਾਈਟਸ ਵਗੈਰਾ ਕਰਵਾਉਣਾ ਉਹਦੀ ਬਾਅਦ 'ਚੋਂ ਪੂਰੀ ਕੇਅਰ ਰੱਖਣੀ ਹੈਗੀ, ਅਗਰ ਅਸੀਂ ਕੇਅਰ ਨੀ ਨਾ ਰੱਖਦੇ, ਫਿਰ ਸਾਡੇ ਹੇਅਰ ਫਾਲਸ ਵਗੈਰਾ ਬਹੁਤ ਧੁੰਮਦੇ ਹੈਗੇ ਆ।
ਹਾਂ, ਮੇਰਾ ਤੇ ਹੁਣੇ ਹੇਅਰ ਫੋਲ ਇੰਨਾ ਹੋ ਰਿਹਾ ਇਨਾ ਜ਼ਿਆਦਾ, ਹਜੇ ਤਾਂ ਕੁਛ ਨੀ ਯੂਜ਼ ਕਰੀਦਾ ਹੁੰਦਾ। ਸਿਰਫ ਸ਼ੈਂਪੂ, ਸ਼ੈਂਪੂ ਤੋਂ ਬਾਅਦ ਕੰਡੀਸ਼ਨਰ, ਤਾਂ ਹੀ ਇੰਨਾ ਜ਼ਿਆਦਾ ਹੇਯਰ ਫਾਲ ਏ। ਮੈਂ ਸ਼ੈਂਪੂ ਵੀ ਚੇਂਜ ਕਰਕੇ ਦੇਖਿਆ, ਪਰ ਕੋਈ ਮੈਨੂੰ ਉਹ ਤਾਂ ਦਿਖ ਨੀ ਰਿਹਾ। ਮੈਂ ਓਇਲਿੰਗ ਵੀ ਘੱਟ ਕੀਤੀ, ਜਿਵੇਂ ਕਹਿੰਦੇ ਨਾ ਓਇਲ ਜ਼ਿਆਦਾ ਓਇਲਿੰਗ ਕਰੋ ਤੇ ਸਕੈਲਪ ੱਸਕਿਨ ਹੋ ਜਾਂਦੀ ਖਰਾਬ, ਇਸ ਕਰਕੇ ਹੇਅਰਫੋਲ ਹੁੰਦਾ ਹੈ। ਮੈਂ ਓਇਲਿੰਗ ਵੀ ਬੰਦ ਕਰਕੇ ਦੇਖ ਲਈਏ, ਪਰ ਮੈਨੂੰ ਤੇ ਕੋਈ ਐਸਾ ਦਿਖ ਨਹੀਂ ਰਿਹਾ, ਹੇਡਫੋਲ ਹੋ ਹੀ ਰਿਹਾ।
ਇਹ ਨਾ ਮਤਲਬ ਕਿ, ਗਰਮੀਆਂ ਵੀ ਹੈਗੀਆਂ ਨਾ, ਇਹ ਗਰਮੀਆਂ 'ਚ ਪਸੀਨਾ ਆਉਂਦਾ ਹੈਗਾ, ਤਾਂ ਵੀ ਇਹ ਹੇਅਰ ਫੋਲਸ ਹੁੰਦਾ ਹੈਗਾ।
ਨਹੀਂ ਸਰਦੀਆਂ ਤੋਂ ਹੀ ਚੱਲਦਾ ਆ ਰਿਹਾ ਨਾ, ਮੈਂ ਦਸੰਬਰ- ਨਵੰਬਰ ਦੇਖ ਰਹੀ ਹਾਂ। ਪਿਛਲੇ ਸਾਲ ਦਾ ਹੀ, ਬੜਾ ਹੇਅਰਫੋਲ ਹੋ ਰਿਹਾ ਹੈ।
ਤੁਸੀਂ ਦਿਖਾਉਣਾ ਸੀ ਡਾਕਟਰ ਨੂੰ, ਦਿਖਾਉਣਾ ਸੀਗਾ ਇਹ ਇਹਦਾ ਕਿਉਂਕਿ ਫਿਰ ਜੇ, ਅਗਰ ਸਾਡੇ ਹਰਮੋਨਸ ਵਗੈਰਾ ਵੀ ਇਨਬੈਲੈਂਸ ਹੋਏ ਦੇ ਹੋਣ ਨਾ ਤੇ ਫਿਰ, ਤਾਂ ਵੀ ਹੇਅਰ ਫੋਲਸ ਵਗੈਰਾ ਹੁੰਦਾ ਜਾਂ ਵਿਟਾਮਿਨ ਦੀ, ਵਿਟਮਿਨ ਦੀ ਕੋਈ ਕਮੀ ਹੋਵੇ, ਤਾਂ ਵੀ ਹੇਅਰ ਫ ਫੋਲਸ ਵਗੈਰਾ ਹੁੰਦੇ ਹੈਗੇ ਹੈ।
ਹਮ, ਉਹੀ ਮੈਂ ਸੋਚ ਰੀ ਸੀ ਦਿਖਾਵਾਂਗੀ ਕਿਉਂਕਿ ਮਤਲਬ ਇੰਨਾ ਨਹੀਂ ਹੈ, ਕਿ ਬਹੁਤ ਜ਼ਿਆਦਾ ਪਤਲੇ ਹੋ ਗਏ ਨੇ ਪਰ ਜਿੰਨੀ ਮੇਰੀ ਥ ਥਿਕਨੈਸ ਸੀ ਵਾਲਾਂ ਦੀ, ਮੇਰੀ ਅੱਛੀ ਖਾਸੀ ਥਿ ਕਨੈਸ ਸੀ, ਉਹ ਬਹੁਤ ਜਿਆਦਾ ਘੱਟ ਗਈ ਹੈ।
ਹਮ। ਹਮ।
ਇਸ ਕਰਕੇ ਪਹਿਲੇ ਮੈਂ ਪਹਿਲੇ ਜਿਵੇਂ, ਮੈਂ ਇੱਕ ਜੋ ਆਉਂਦੀ ਸੀ ਨਾ ਸਾਡੇ ਘਰ ਆਉਂਦੇ ਸੀ ਇੱਕ ਤੇ ਉਹਨਾਂ ਨੇ ਅਹ, ਸਪਾਅ ਸਿੱਖਿਆ ਦਾ ਪੂਰਾ ਤੇ ਉਹ ਜਿਵੇਂ ਕਿ, ਮੰਮਾ ਵਗੈਰਾ ਦਾ ਸਾਰੀ ਜੋ ਮੇਰੀ ਮਤਲਬ, ਅਹ ਬੜੀ ਮੰਮਾ ਵਗੈਰਾ ਉਹਨਾਂ ਦੇ ਉਹ ਕਰਨ ਆਉਂਦਾ ਸੀ। ਫੇਸ਼ੀਲ ਕਰਨ ਆਂਦੀ ਸੀ, ਤੇ ਉਹਨੂੰ ਮੈਂ ਪੁੱਛਿਆ ਵੀ ਸੀ ਤੇ ਉਨੇ ਇੱਕ ਵਾਰੀ ਸਪਾ ਮੇਰਾ ਕੀਤਾ ਵੀ ਸੀ ਫਿਰ ਮੈਂ ਉਨੂੰ ਪੁੱਛਿਆ ਵੀ ਸੀ ਕਿ ਮੇਰਾ ਹੇਅਰ ਬਹੁਤ ਹੋ ਰਿਹਾ ਆ ਤੇ ਓ ਕਹਿ ਰਹੀ ਸੀ ਕਿ ਤੁਸੀਂ ਓਇਲਿੰਗ ਅ ਕਰਦੇਓ ਓਵਰ ਓਇਲਿੰਗ ਕਰਦੇ ਹੋ ਇਸ ਕਰਕੇ ਤੁਸੀਂ ਓਇਲਿੰਗ ਬੰਦ ਕਰ ਦਿਓ
ਹੂੰ।
ਕੈਲਪ ਡੋਟੀ ਰਹਿੰਦੀ ਆ ਗੰਦੀ ਰਹਿੰਦੀ ਆ ਕਰਕੇ ਹੇਅਰਫੋਲ ਹੁੰਦਾ ਆ ਮੈਂ ਉਸ ਤੋਂ ਬਾਦ ਓਇਲਿੰਗ ਘੱਟ ਕਰਕੇ ਦੇਖੀ ਤੇ ਮੈਨੂੰ ਕੋਈ ਰਿਜ਼ਲਟ ਨਾ ਦੇਖਿਆ ਫੇਰ ਮੈਂ ਆਪਣਾ ਓਇਲ ਚੇਂਜ ਕਰਕੇ ਦੇਖਿਆ ਕਿ ਕਦੀ ਮੇਰਾ ਓਇਲ ਤੋ ਗ਼ਲਤ ਨਈ ਆ ਫਿਰ ਮੈਂ ਔਰਗੈਨਿਕ ਓਇਲ ਲਗਾਨਾ ਸ਼ੁਰੂ ਕੀਤਾ ਉਦੇ ਨਾਲ ਵੀ ਮੈਨੂੰ ਕੋਈ ਫਰਕ ਨੀ ਦਿਖਿਆ ਫੇਰ ਮੈਂ ਸ਼ੈਂਪੂ ਚੇਂਜ ਦੇਖਿਆ ਕੰਡੀਸ਼ਨਰ ਸ਼ੈਂਪੂ ਦੋਨੋ ਚੇਂਜ ਕਰਕੇ ਦੇਖੇ ਪਤਾ ਨੀ ਫੇਰ ਹੇਅਰਫੋਲ ਰੁਕ ਹੀ ਨੀ ਰਿਹਾ
ਐ ਅੱਜ-ਕੱਲ ਪਤਾ ਕੀ ਆ ਐ ਸ਼ੈਂਪੂਸ ਵੀ ਜਿਹੜੇ ਆਂਦੇ ਕੰਡੀਸ਼ਨਰ ਵੀ ਜਿਹੜੇ ਆਂਦੇ ਆ ਓ ਕੈਮੀਕਲ ਵਾਲੇ ਹੁੰਦੇ ਹੈਗੇ ਆ। ਤੇ ਤੁਸੀਂ ਪਿੱਛੇ ਦੇਖ ਕੇ ਫੇਰ ਹੀ ਲੈਣੇ ਸੀ ਜੀ 'ਚ ਪਤਾ ਨੀ ਕਿਹੜੇ-ਕਿਹੜੇ ਪਾਏ ਹੁੰਦੇ ਹੈਗੇ। ਪਰ ਐ ਦੇਖ ਕੇ ਲਿਆ ਕਰੋ। ਸ਼ੈਂਪੂ ਔਰ ਕੰਡੀ‌ਸ਼ਨਰ। ਜਿਹੜਾ ਵਾਲਾਂ ਤੇ ਸੂਟੇਬਲ ਹੋਵੇ। ਮੈਂ ਕਹਿਣੀ ਆ ਤੁਸੀਂ ਇੱਕ ਵਾਰੀ ਡਾਕਟਰ ਨੂੰ ਦਿਖਾਓ। ਤੇ ਜ਼ਿਆਦਾ ਵਧੀਆ ਰਹੇਗਾ। ਕਿਉਂਕਿ ਜੇ ਅਗਰ ਜ਼ਿਆਦਾ ਹੋਣ ਲੱਗ ਗਏ ਤਾਂ ਫਿਰ ਮਤਲਬ ਕਿ ਅਹ ਥੋੜੀ-ਥੋੜੀ, ਥੋੜੀ-ਥੋੜੀ ਨਾ ਅੱਗੋ-ਅੱਗੋ ਗੰਜ ਪੈਣੀ ਸ਼ੁਰੂ ਹੋ ਜਾਂਦੀ ਆ ਹੈਗੀ ਆ ਨੋਰਮਲ ਹੈਗੇ ਆ ਪੰਜਾਹ ਤੋ ਸੋ ਹੇਅਰ ਫੋਲ ਹੋਣਾ ਡੇਲੀ ਦਾ ਐ ਨੋਰਮਲ ਹੈਗਾ ਜੇ ਅਗਰ ਜ਼ਿਆਦਾ ਹੋਣ ਡੇਆ ਹੈਗਾ ਤੇ ਫਿਰ, ਓ ਫਿਰ ਬਟ ਦਿਖਾਣਾ ਚਾਈਦਾ ਹੈਗਾ ਆ।
ਅਬੀ ਵੈਸੇ ਤੇ ਮਤਲਬ ਮੈਂ ਅਗਰ ਕਹਾਂ ਕਿ ਬਹੁ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ, ਓ ਗੱਲ ਨਈ ਆ। ਪਰ ਏ, ਐਹ ਕਿ ਹੇਅਰਫੋਲ ਤਾਂ ਦੇਖੋ ਹੋ ਹੀ ਰਿਹਾ ਔਰ ਹੇਅਰਫੋਲ ਹੋਨਾ ਕੋਈ ਅੱਛੀ ਗੱਲ ਤੇ ਹੈਂ ਨੀ
ਹਾਂ, ਐ ਅੱਛੀ ਗੱਲ ਨੀ ਹੈਗੀ। ਮੇਰੇ ਖੁਦ ਮਤਲਬ ਜਦੋਂ ਅਹ ਪਿੱਛੇ ਨਾ ਮੇਰੇ ਬਹੁਤ ਵਾਲ ਅ ਝਰਨੇ ਸ਼ੁਰੂ ਹੋ ਗਏ ਸੀਗੇ। ਫੇਰ ਮੈਂ ਡਾਕਟਰ ਨੂੰ ਦਿਖਾਇਆ ਸੀਗੀ, ਫ਼ਿਰ ਉਨਾਂ ਨੇ ਮੈਨੂੰ ਨਾ ਹੋਮਓਪੈਥੀਕ ਦਿਖਾਇਆ ਸੀਗਾ। ਏਥੇ ਹੈਗੇ ਨੇ ਤੇ ਫਿਰ ਉਨਾਂ ਨੇ ਟ੍ਰੀਟਮੈਂਟ ਵਗੈਰਾ ਸ਼ੁਰੂ ਕੀਤਾ ਸੀ। ਤੇ ਫਿਰ ਉਨਾਂ ਜਾ ਕੇ ਮੈਨੂੰ ਫਰਕ ਪਿਆ ਸ--ਸਾਲ ਦਾ ਟਰੀਟਮੈਂਟ ਸੀਗਾ ਓ ਨਾਲ ਜਾ ਕੇ ਮੇਰੇ ਵਾਲਾਂ ਨੂੰ ਥੋੜ੍ਹਾ ਫਰਕ ਪਿਆ। ਬਟ ਇਹੀ ਆ ਕਿ ਹਾਂ, ਅਸੀਂ ਜਦੋਂ ਤੱਕ ਦਵਾਈ ਮੈਡੀਸਨ ਵਗੈਰਾ ਲੈ ਰਹੇ ਆ, ਤਦ ਤੱਕ ਠੀਕ ਆ ਅ ਜਿੱਥੇ ਅਸੀਂ ਰੋਕਦੇ ਆ ਉੱਥੋਂ ਫੇਰ ਸ਼ੁਰੂ ਹੋ ਜਾਂਦੇ ਆ ਹੁਣ ਫੇਰ ਮੇਰੇ ਸ਼ੁਰੂ ਹੋ ਗਿਆ ਹੇਅਰ ਫੋਲਸ ਹੋਣੇ ਨਾ
ਹੂੰ ਉਹੀ ਨਾ ਤੇ ਇਸ ਕਰਕੇ ਕਿ ਮੈਂ ਡਾਕਟਰ ਨੂੰ ਦਿਖਾਦੀ ਨੀ ਫਿਰ ਕੀ ਓ ਆਪਣਾ ਪੇਸ਼ੈਂਟ ਬਣਾ ਲੈਂਦੇ ਨੇ ਫੇਰ, ਦਵਾਈਆਂ ਖਾਈ ਜਾਓ, ਦਵਾਈਆਂ ਖਾਈ ਜਾਓ। ਉਨਾਂ ਦੇ ਪ੍ਰੋਡਕਟ ਲਗਾਈ ਜਾਓ, ਲਗਾਈ ਜਾਓ ਵੀ ਬੰਦਾ ਆਪਣਾ ਨੀ ਰਹਿੰਦਾ ਉਨਾਂ ਦਾ ਹੀ ਹੋ ਜਾਂਦਾ ਆ ਕਿ ਓ ਜੋ ਕਹਿਣਗੇ ਉਹੀ ਕਰਨਾ ਆ। ਹੁਣ ਦਵਾਈਆਂ ਤੇ ਮੈਂ ਵੈਸੇ ਹੀ ਬਹੁਤ ਜ਼ਿਆਦਾ ਅਵੋਇਡ ਕਰਦੀ ਆ ਬਹੁਤ ਜ਼ਿਆਦਾ ਬਿਮਾਰ ਵੀ ਹੋਵੋ ਤਾਂ ਵੀ ਦਵਾਈ ਮੈਂ ਅਵੋਇਡ ਹੀ ਕਰਨੀ ਆ ਕਿ ਆਪਣੇ ਆਪਤੇ ਚਾਰਜਨ ਬਾਦ ਠੀ ਕ ਹੋ ਜਾਣ ਆ ਇਨਸਾਨ ਨੇ
ਠੀਕ ਆ, ਠੀਕ ਆ। ਜਿਆਦਾ ਖਾਣੀ ਵੀ ਨੀ ਚਾਈਦੀ, ਸਾਨੂੰ ਹੀ ਸਾਈਡ ਇਫੈਕਟ ਦਿੰਦੀ ਆ‌। ਉਨਾਂ ਨੂੰ ਥੋੜਾ ਨਾ ਦੇ ਦੇਣੀ ਹੈਗੀ ਆ, ਜਿਨਾਂ ਨੇ ਲਿਖ ਕੇ ਦੇਣੀ ਹੈਗੀ ਆ
ਥੋੜੀ ਕੁਛ ਹੋਣਾ ਹੋਣਾ ਤਾਂ ਸਾਨੂੰ ਹੀ ਆ ਤੇ ਦਵਾਈ ਤੇ ਮੈਂ ਬਿਲਕੁਲ ਹੀ ਅਵੋਇਡ ਕਰਨੀ ਆ‌।
ਹੂੰ-ਹੂੰ-ਹੂੰ ਅੱਛਾ।
ਸੋਚੋ ਦਵਾਈ ਤਾਂ ਹਰ ਕਿਸੇ ਨੂੰ ਦੇ ਦਿੰਦੇ ਨੇ ਮੈਂ ਆਪਣੇ ਅ ਆਈਜ਼ ਦੇ ਡੋਕਟਰ ਕੋਲ ਜਾਂਨੀ ਆ ਆਈਜ਼ ਦੇ ਡੋਕਟਰ ਵਾਲਾ ਤੱਕ ਮੈਨੂੰ ਦਵਾਈ ਦੇ ਦਿੰ ਸੋਚੋ ਆਈ ਦਾ ਦਵਾਈ ਦੇ ਨਾਲ ਕੀ ਰਿਲੇਸ਼ਨ।
ਹਾਂ।
ਖਾਣ ਵਾਲੀ ਦਵਾਈ ਦੇ ਨਾਲ ਕੀ ਰਿਲੇਸ਼ਨ।
ਅੱਜ-ਕੱਲ ਵੈਸੇ ਵੀ ਇਨਾਂ ਨੇ ਓਹੀ ਬਣਾ ਲਿਆ ਹੋਇਆ ਵਾ ਆਪਣਾ ਚਲਾਨ ਲਈ ਨਾ।
ਹਾਂ ਏਨਾਂ ਨੇ ਆਪਣਾ ਬਿਜਨਸ ਬਣਾ ਲਿਆ ਬਸ ਦਵਾਈਆਂ ਦਾ ਕੀ ਹੁਣ ਮਰੀਜ਼ ਨੇ ਹੁਣ ਅੱਜ-ਕੱਲ੍ਹ ਲੋਕ ਆਪਣੇ ਆਪ ਨੂੰ ਲੈ ਕੇ ਆਪਸੈਸ਼ਨ ਵੀ ਇਨਾ ਲੋਕਾਂ ਨੂੰ ਕੀ ਮੈਨੂੰ ਕੁਛ ਹੋ ਨਾ ਜਾਏ ਹਾਏ।
ਓ ਤਾਂ ਹੈ ਓ ਤਾਂ ਹੈ।
ਝੱਟ ਡਾਕਟਰ ਕੋਲ ਜਾ ਕੇ ਦਵਾਈਆਂ ਲੈਂਦੇ ਨੇ। ਪਰ ਐ ਚੀਜ਼ ਬੋਤ ਗਲਤ ਐਸਾਨੂੰ ਦਵਾਈਆਂ ਅਵੋਇਡ ਈ ਕਰਨੀਆਂ ਚਾਈਦੇ।
ਹੂੰ ਮੈਂ ਆਮ ਜਾਦਾ ਖਾ ਕੇ ਰਾਜੀ ਨੀ ਹੈ ਦਵਾਈਆਂ।
ਹਾਂ ਮੈਂ ਵੀ ਨੀ ਖਾਂਦੀ ਹੈਗੀ ਮੈਂ ਅਵੋਇਡ ਈ ਕਰਨੀ ਆ ਖਾਣਾ ਕੀ ਘਰ ਦੀ ਚੀਜ਼ ਚਲੋ ਕੋਈ ਨੀ ਫੇਰ ਤੁਸੀਂ ਮੈਂ ਤੁਹਾਨੂੰ ਕੋਲ ਕਰ ਦਾਂਗੀ। ਤੁਸੀਂ ਆ ਜਾਣਾ ਫਿਰ ਇਕੱਠੇ ਚੱਲਾਂਗੇ ਹਨਾ।
ਹਾਂ ਹਾਂਜੀ ਠੀਕ ਐ, ਠੀਕ ਐ, ਠੀਕ ਐ, ਠੀਕ ਐ ਓਕੇ ਸਸ ਸ਼੍ਰੀ ਕਾਲ ਜੀ।